ਹੈਲੋ,
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਹੋਰ ਠੀਕ ਔ ਤੁਸੀਂ,
ਹਾਂਜੀ ਵਧੀਆ,
ਹੋਰ, ਕੀ ਕਰਦੇ ਸੀਂ ਠੀਕ ਔ, ਕੀ ਕਰਦੇ ਹੋ ਤੁਸੀਂ?
ਕੁਛ ਨੀ ਫ੍ਰੀ ਬੈਠੇ ਸੀ।
ਅੱਛ ਓਕੇ,
ਹਾਂਜੀ, ਹੋਰ ਤੁਸੀਂ ਕੀ ਕਰਦੇ ਹੋ।
ਮੈਂ ਵੀ ਫ੍ਰੀ ਸੀ। ਬਸ ਜਾ ਰਹੀ ਸੀ। ਬੜੂ ਸਾਹਿਬ ਚੱਲੇ ਆ। ਤੁਸੀਂ ਹਾਂਜੀ,
ਹਾਂ ਤੁਸੀਂ ਕਿੱਥੇ ਰਹਿੰਦੇ ਹੋ?
ਅਸੀਂ ਹਰਿਆਣੇ ਚ ਰਹਿੰਨੇ ਆ ਜੀ,
ਅੱਛਾ ਜੀ,
ਹਾਂਜੀ, ਹੋਰ ਤੁਹਾਡੇ ਉਥੇ ਦੀ ਕੀ ਸਪੈਸ਼ਲਿਟੀ ਹੈਗੀ ਐ।
ਸਾਡੀ ਇੱਥੋਂ ਦੀ ਦਾਲ ਮੂੰਗੀ ਮੂੰਗੀ ਧੋਤੀ ਦੀ ਦਾਲ ਸਪੈਸ਼ਲ ਐ।
ਅੱਛਾ, ਉਹ ਕਿਵੇਂ ਬਣਦੀ ਹੈ।
ਉਹਨੂੰ ਪਹਿਲਾਂ ਤੇ, ਭਿਉਇਆ ਜਾਂਦਾ ਥੋੜ੍ਹੀ ਜੀ ਚਾਰ ਪ ਪੰਜ ਘੰਟੇ ਲਈ, ਫੇਰ ਔਨੂੰ, ਅਹ ਖੁੱਲੀ-ਖੁੱਲੀ ਧਰ ਦਿੱਤਾ ਜਾਂਦਾ ਸਿਰਫ ਨਮਕ ਪਾ ਕੇ,
ਅੱਛਾ ਜੀ,
ਹਾਂ ਉਹ ਕੜ ਜਾਏ। ਉਹਨੂੰ ਕੜ ਹੀ ਜਾਣਾ ਐ। ਹੂੰ, ਚੰਗੀ ਤਰ੍ਹਾਂ ਕਾੜ ਕੇ, ਉਸ ਤੋਂ ਬਾਅਦ ਉਹਦੇ ਵਿੱ ਅ ਚ ਚਟਨੀ ਬਣਾ ਲਓ, ਹਰੀ ਧਨੀਆ ਦੀ ਚਟਨੀ ਤੇ ਨਾਲ ਮੱਖਣ ਅਹ ਸੁ ਲਾਲ ਮਿਰਚਾਂ ਹੁੰਦੀਆਂ ਉਹਨੂੰ ਭੁੰਨ ਕੇ ਤੇ ਉਹਨੂੰ ਕਰਾਸ਼ ਕਰਕੇ ਉਹਦੇ ਵਿੱਚ ਰੱਖ ਲਓ ਤੇ ਉੱਪਰ ਮਤਲਬ ਪਲੇਟ ਚ ਪਾ ਕੇ ਉਹ ਦਾਲ ਥੋੜ੍ਹੀ ਜਿਹੀ ਉਹਦੇ ਉੱਪਰ ਇੱਕ ਮੱਖਣ ਦੀ ਟਿੱਕੀ ਨਾਲ ਥੋੜ੍ਹੀ ਜਿਹੀ ਚਟਨੀ ਪਾ ਕੇ ਦਿਓ ਨਾਲ ਹੋਰ, ਸੁੱਕਿਆ-ਸੁੱਕਿਆਂ ਜੋ ਮਿਰ ਜੋ ਅਸੀਂ ਭੁੰਨੀਆਂ ਉਹ ਪਾ ਕੇ ਦੇ ਦੋ ਤੇ ਬੜੀ ਵਧੀਆ ਲੱਗਦੀ ਉੱਪਰ ਨਿੰਮੋ ਨਿਚੋੜ ਦੋ ਬੜਾ ਵਧੀਆ ਲੱਗਦਾ ਖਾਣ ਚ ਤੁਹਾਡੇ ਉੱਥੋਂ ਦੇ ਕੀ ਸਪੈਸ਼ਲ ਹੈਗੀ ਹੈ ਚੀਜ਼,
ਸਾਡੇ ਇੱਥੋਂ ਦੀ ਸਾਰੀ ਚੀਜ਼ ਸਪੈਸ਼ਲ ਹੈਗੀ ਐ।
ਅੱਛਾ ਜੀ, ਮਤਲਬ ਕੁਛ ਤੇ ਸਪੈਸ਼ਲ ਹੋਏਗਾ ਨਾ ਹਰਿਆਣੇ ਦਾ,
ਐਕਚੁਲੀ ਨਾ ਮੈਂ ਹਜੇ ਨਾ ਘੁੰਮੀ ਨੀ ਹੈਗੀ।
ਅੱਛਾ ਜੀ,
ਹਾਂਜੀ ਵੈਸੇ ਤਾਂ ਬਾਜ਼ਾਰਾਂ ਚ ਜੋ ਮਰਜ਼ੀ ਮਿਲ ਜਾਂਦਾ ਹੈਗਾ ਖਾਣ-ਖੂਣ ਵਾਸਤੇ,
ਹਾਂਜੀ-ਹਾਂਜੀ, ਹੋਰ ਤੁਹਾਡੇ ਇੱਥੇ ਸਪੈਸ਼ਲ ਗੁਰਦੁਆਰਾ ਜਾਂ ਕ ਕੋਈ ਮੰਦਿਰ,
ਨਹੀਂ ਮੰਦਿਰ ਤੇ ਬਹੁਤ ਸਾਰੇ ਹੈ, ਮੰਦਿਰ ਤੇ ਬਹੁਤ ਸਾਰੇ ਗੁਰ ਗੁਰਦੁਆਰਾ ਵੀ ਬਹੁ ਗੁਰਦੁਆਰਾ ਵੀ ਬਹੁਤ ਹੈਗੇ ਨੇ ਇੱਥੇ ਤੁਹਾਡੇ ਉੱਥੇ ਕੀ ਖ਼ਾਸ ਹੈ।
ਸਾਡੇ ਸਾਡੇ ਇੱਥੇ ਗੁਰਦੁਆਰੇ-ਗੁਰਦੁਆਰੇ ਤੇ ਘੱਟ ਹੀ ਨੇ ਤੇ ਮੰਦਿਰ-ਮੰਦਿਰ ਹੈਗੇ ਨੇ ਸਪੈਸ਼ਲ, ਅਹ ਮਾਤਾ ਰਾਣੀ ਦਾ ਮੰਦਰ ਏ ਅਹ ਰਾਧਾ, ਕ੍ਰਿਸ਼ਨ ਦਾ ਮੰਦਿਰ ਹੈ, ਜੋ ਸਪੈਸ਼ਲ ਹੈਗੇ ਨੇ
ਅੱਛਾ, ਤੁਸੀਂ ਕਿੱਥੇ ਰਹਿੰਦੇ ਹੋ ਵੈਸੇ, ਅੱਛਾ
ਤੁਸੀਂ ਨਾਨਕ ਸਹਿਬ ਜਾਂਦੇ ਰਹਿੰਦੇ ਹੋ। ਦਈ ਕ ਦਿਨਾਨ ਸਰ,
ਨਾ ਨਾ ਸਰ ਹਾਂਜੀ ਬਹੁਤ ਵਾਰੀ ਕੀ ਹੋਇਆ
ਅੱਛ ਛਾ ਜੀ ਹਾਂਜੀ ਮਜ਼ਾ ਆਂਦਾ, ਉੱਥੇ ਜਾ ਕੇ ਨਾ ਬਾਬਾ ਜੀ ਦੇ ਦਰਸ਼ਨ ਕਰਦੇ ਆ ਬੜਾ ਮਜ਼ਾ ਆਂਦਾ
ਹਾਂਜੀ ਭੋਰਾ ਸਾਹਿਬ ਨੀਚੇ ਜਾ ਕੇ ਭੋਰਾ ਸਾਹਿਬ ਬੜਾ ਵਧੀਆ ਲੱਗਦਾ ਹੈਗਾ
ਉੱਥੇ ਜਾ ਉੱਥੇ ਅੰਦਰ ਭੋਰਾ ਸਾਹਿਬ ਜਾਓ ਤੇ ਫੇਰ ਪਾਠ ਦਿੰਦੇ ਆ ਨਾ ਉਹ, ਕਰਨੇ ਹੀ ਪੈਂਦੇ ਆ ਫਿਰ ਪਾਠ
ਹਾਂ ਠੀਕ, ਵੈਸੇ ਕਿੰਨੇ ਪਾਠ ਦਿੰਦੇ ਨੇ ਉਹ ਕਰਨ ਵਾਸਤੇ
ਸ਼ਾਇਦ ਅਹ ਜਪਜੀ ਸਾਹਿਬ ਦੇ ਤੇ ਮੇਰੇ ਖਿਆਲ ਚ ਢਾਈ ਸੌ ਸ਼ਾਇਦ ਪਾਠ ਹੁੰਦਾ ਏ।
ਅੱਛਾ।
ਬਾਕੀ ਚੌਪਈ ਸਾਹਿਬ ਦੇ ਹੁੰਦੇ ਨੇ ਅ ਵਾਹਿਗੁਰੂ, ਵਾਹਿਗੁਰੂ ਤੁਸੀਂ ਸਿਮਰਨ ਵੀ ਕਰ ਸਕਦੇ ਹੋ।
ਅੱਛਾ ਜੀ।
ਮਨੀ ਸਾਹਿਬ ਦੇ ਪਾਠ ਵੀ ਹੁੰਦੇ ਨੇ, ਸੁਖਮਨੀ ਸਾਹਿਬ ਦੇ ਪਾਠ ਦਾ ਪਤਾ ਨੀ, ਮੈਨੂੰ ਕਿੰਨੇ ਦਿੰਦੇ ਨੇ ਵੈਸੇ ਵਾਹਿਗੁਰੂ ਸਿਮਰਨ ਤੁਸੀਂ ਸਭ ਤੋਂ ਵਧੀਆ ਸਿਮਰਨ ਮੂੰਹ ਚ ਬੋਲੀ ਜਾਓ ਇਧਰ- ਉਧਰ ਤੁਰਦੇ ਫਿਰਦੇ ਵੀ ਤੁਸੀਂ ਕਰ ਸਕਦੇ ਹੋ। ਬੜੇ ਆਰਾਮ ਨਾਲ।
ਨਹੀਂ ਫੇਰ ਉਹਨਾਂ ਦੀ ਗਿਣਤੀ ਵੀ ਤੇ ਹੁੰਦੀ ਹੋਏਗੀ ਨਾ ਪਾਠਾਂ ਦੀ।
ਹਾਂਜੀ, ਉਹ ਤੇ ਹੁੰਦੀ ਹੋਏਗੀ।
ਫੇਰ ਤਾਂ ਅਹ ਤਹੀਓ ਫੇਰ ਅਰਦਾਸ ਹੁੰਦੀ ਹੋਏਗੀ।
ਅੱਛਾ, ਤੁਸੀਂ ਹੇਮਕੁੰਟ ਸਾਹਿਬ ਗਏ ਹੋ।
ਹਾਂਜੀ, ਅਸੀਂ ਤਿੰਨ ਚਾਰ ਤਿੰਨ ਵਾਰੀ ਹੋ ਆਏ ਆ।
ਅੱਛਾ, ਨਹੀਂ ਮੈਂ ਕਿਹਾ ਹੁਣ ਖੁੱਲੇ ਨੇ ਨਾ।
ਹਾਂਜੀ -ਹਾਂਜੀ ਤੇਈ ਤਰੀਕ ਨੂੰ ਖੁੱਲ੍ਹੇ ਨੇ ਦਰਬਾਰ। ਤੇ ਹਜੇ ਤੇ ਬਹੁਤ ਜਿਆਦਾ ਭੀੜਾਂ ਨੇ ਉੱਥੇ।
ਅੱਛਾ।
ਹਾਂਜੀ, ਅਸੀਂ ਰੋਜ਼ ਦੇਖਦੇ ਹਾਂ ਨਾ, ਤੇ ਬਹੁਤ ਬਹੁਤ ਜ਼ਿਆਦਾ ਭੀੜਾਂ ਨੇ ਹਜੇ ਤੇ ਨਾਲੇ ਰਸਤੇ ਚ ਬਰਫ਼ ਵੀ ਬਹੁਤ ਪਈਦੀ ਨਾ ਉੱਥੇ। ਉੱਪਰ -ਉੱਪਰ ਬਰਫ਼ ਬਹੁਤ ਹੈ। ਹਾਂਜੀ- ਹੈਗੀ ਏ
ਹਾਂ, ਲਾਈਵ ਟੈਲੀਕਾਸਟ ਆਂਦਾ ਹੋਣਾ ਏ।
ਹਾਂਜੀ-ਹਾਂਜੀ, ਰੋਜ਼ ਆਂਦਾ ਲਾਈਵ ਟੈਲੀਕਾਸਟ।
ਅੱਛਾ।
ਹੋਰ ਤੁਹਾਡੇ ਖਾਣ ਦੀ ਕੋਈ ਸਪੈਸ਼ਲ ਉੱਥੋਂ ਦੀ ਚੀਜ਼ ਹਰਿਆਣੇ ਦੀ ਸਾਡੇ ਇੱਥੋਂ ਦੀ ਤੇ ਦਾਲ ਹੈਗੀ ਏ। ਸਪੈਸ਼ਲ ਤੁਹਾਡੇ ਉੱਥੇ ਮੁਰਾਦ
ਹੂੰ, ਸਾਡੇ ਇੱਥੋਂ ਦੀ ਬਹੁਤ ਸਾਰੀਆਂ ਸਪੈਸ਼ਲ ਨੇ ਕੁੱਝ ਖ਼ਾਸ ਨਹੀਂ ਕਹਿ ਸਕਦੇ, ਬਹੁਤ ਜ਼ਿਆਦਾ ਨੇ।
ਹਾਂਜੀ।
ਹੂੰ
ਹੋਰ ਤੁਸੀਂ ਮੈਰਿਡ ਹੋ?
ਹਾਂਜੀ ਮੈਰਿਡ ਆਂ ਮੈਂ।
ਠੀਕ ਐ।
ਹਾਂਜੀ ਹੋਰ ਤੁਸੀਂ ਵੀ ਅਹ ਘੁੰਮਨ
ਹਾਂਜੀ, ਚੱਲੇ ਹੀ ਜਾਇਦਾ ਐ। ਘੱਟ ਹੀ ਜਾਈਦਾ ਵੈਸੇ ਤੈ ਘਰ ਈ ਰਹੀਦਾ। ਘਰੋਂ ਹੀ ਨਹੀਂ ਟਾਈਮ ਮਿਲਦਾ, ਹਾਂਜੀ-ਹਾਂਜੀ ਗਰਮੀ ਤੇ ਬਹੋਤ ਹੋਈ, ਗਰਮੀ ਬਹੋਤ ਹੋਈ ਦੀ।
ਹਾਂਜੀ ਪੰਤਾਲੀ ਡਿਗਰੀ ਚੱਲਦਾ ਪਿਆ ਹੈਗਾ।
ਹਾਂਜੀ ਇੱਥੇ ਤੇ ਅ ਪਰਸੋਂ ਅੜਤਾਲੀ ਡਿਗਰੀ ਸੀ ਬਹੁਤ ਜ਼ਿਆਦਾ ਗਰਮੀ
ਹਾਂਜੀ ਪੰਜਾਬ ਵਿੱਚ ਵੀ ਬਹੁਤ ਜਿਆਦਾ ਗਰਮੀ ਹੋਈ ਦੀ ਹੈਗੀ ਐ।
ਹਾਂਜੀ । ਗਰਮੀਆਂ ਚ ਗਰਮੀ ਹੋਣੀ ਐ।
ਹਾਂਜੀ, ਨਾਲੇ ਛੁੱਟੀਆਂ ਪੈ ਗਈਆਂ ਨੇ ਬਚ
ਹਾਂਜੀ-ਹਾਂਜੀ ਛੁੱਟੀਆਂ ਵੀ ਪੈ ਗਿਆਂ ਲੋਕੀ ਘੁੰਮਨ ਵੀ ਬੜਾ ਜਾਂਦੇ ਪਏ ਹਨਾ।
ਗਰਮੀਆਂ ਚ ਘੁੰਮਨ ਦਾ ਕੀ ਮਜ਼ਾ ਐ?
ਲੋਕਾਂ ਨੇ ਬਨਾ ਬਨਾਏ ਦੇ ਨੇ, ਘੁੰਮਨਾ ਏ ਗਰਮੀਆਂ ਚ ਘੁੰਮਣ ਜਾਂਦੇ ਨੇ ਲੋਕੀ। ਹੋਰ ਤੁਹਾਡੇ ਬ੍ਰਦਰ ਸਿਸਟਰ ਕਿੰਨੇ ਨੇ?
ਹੈਲੋ ਹਾਂਜੀ।
ਮੈਂ ਕਿਹਾ ਤੁਹਾਡੇ ਬ੍ਰਦਰ ਸਿਸਟਾਰ ਕਿੰਨੇ ਨੇ?
ਬ੍ਰਦਰ ਸਿਸਟਰ ਮੇਰੇ ਆ ਤਿੰਨ ਸਿਸਟਰ ਨੇ।
ਹਾਂਜੀ।
ਟੂ ਬ੍ਰਦਰਸ ਨੇ।
ਅੱਛਾ ਜੀ, ਠੀਕ ਐ। ਮੇਰੇ ਅਸ ਸੀਂ ਵੀ ਅਹ ਸੱਤ ਭੈਣ ਭਰਾ ਹੈਗੇ ਆ। ਜਿਹਦੇ ਚ ਪੰਜ ਭੈਣਾਂ ਵਾਂ। ਤੇ ਅਹ ਤਿੰਨ ਭਰਾ ਨੇ ਮੇਰੇ।
ਅੱਛਾ। ਤੇ ਤੁਹਾਨੂੰ ਖਾਨ ਚ ਕਿ ਪਸੰਦ ਐ।
ਮੈਨੂੰ ਖਾਨ ਚ ਸਭ ਤੋਂ ਵਧੀਆ ਰਾਜਮਾਂ ਚਾਵਲ ਲੱਗਦੇ ਨੇ।
ਅੱਛਾ ਜੀ,
ਉਸ ਤੋਂ ਬਾਅਦ ਮਿੱਠੇ ਚ ਮੈਨੂੰ ਸਭ ਕੁਛ ਪਸੰਦ ਹੈ ਸਭ ਤੋਂ ਜ਼ਿਆਦਾ ਆਈਸ ਕਰੀਮ, ਰਸਗੁੱਲੇ ਅਹ ਗੁਲਾਬ ਜਾਮੁਨ ਗੁਲਾਬ ਜਾਮਨ ਸਭ ਤੋਂ ਜਿਆਦਾ ਆਈਸ ਕਰ੍ਰੀਮ ਵਧੀਆ ਲੱਗਦੀ। ੀ ਹਾਂਜੀ, ਔਰ ਫਾਸਟ ਫੂਡ ਮੈਂ ਬਹੁਤ ਘੱਟ ਖਾਂਨੀ ਆ ਅਹ ਨਾ ਮੈਨੂੰ ਪਸੰ ਪਸੰਦ ਵੀ ਨੀ ਹੈਨਾ। ਥੋੜਾ ਹੈਲਥ ਕੋਂਸ਼ੀਅਸ ਰਹਿੰਨੀ ਹਾਂ ਮੈਂ,
ਵਧੀਆ ਗੱਲ ਹੈ ਐਵੇਂ ਹੋਣਾ ਚਾਹੀਦਾ, ਬਾਹਰ ਦੀਆਂ ਚੀਜ਼ਾਂ ਖਾ ਕੇ ਕੀ ਫਾਇਦਾ।
ਹਾਂਜੀ ਬਾਹਰ ਦੀਆਂ ਚੀਜ਼ਾਂ ਖਾਓ ਬਿਮਾਰ ਹੀ ਪੈਣਾ,
ਹਾਂਜੀ, ਨਹੀਂ ਖਾਣੀਆਂ ਚਾਹੀਦੀਆਂ ਬਟ ਬਟ ਹਫ਼ਤੇ ਚ ਇੱਕ ਵਾਰੀ ਤੇ ਚੱਲਦੀ ਆ ਨਾ,
ਹਾਂ ਕਦੀ ਬਾਹਰ ਜਾਓ ਤੇ ਖਾਲੋ, ਵੈਸੇ ਘਰ ਤੇ, ਸ ਸਾਫ਼ ਸੁਥਰਾ ਖਾਣਾ ਹੀ ਵਧੀਆ ਰਹਿੰ ਦੀ ਆਪਣੇ ਘਰ ਦਾ ਖਾਣਾ ਬਣਾਓ। ਉਹ ਸਾਨੂੰ ਪਤਾ ਹੈ, ਨਾ ਉਹਦੇ ਵਿੱਚ ਕੀ ਕੀ ਪਾਇਆ ਸੀ। ਸਾਨੂੰ ਸਭ ਪਤਾ ਹੈ, ਉਹਦੇ ਵਿੱਚ ਕੀ ਕੀ ਪਿਆ ਅਸੀਂ ਆਪਣੇ ਹੱਥਾਂ ਨਾ ਬਣਾਣਾ, ਸਭ ਤੋਂ ਵਧੀਆ ਅ ਸ਼ੁੱਧ ਦੇਸੀ ਘਿਓ ਵਗੈਰਾ ਪਾ ਕੇ ਬਣਾਨੇ ਹਾਂ ਚੀਜ਼ਾਂ,
ਤੁਸੀਂ ਹਰਿਮੰਦਰ ਸਾਹਿਬ ਗਏ ਔ।
ਹਾਂਜੀ ਗਏ ਤੇ ਆ ਹਰਿਮੰਦਰ ਸਾਹਿਬ, ਗਏ ਤੇ, ਅਸੀਂ ਉੱਥੇ ਵੀ ਦੋ ਵਾਰੀ ਗਈ ਹਾਂ ਮੈਂ ਮਤਲਬ ਲਬ ਜਿਆਦਾ ਨੀ ਗਈ ਦੋ ਵਾਰੀ ਗਈ ਆ।
ਅੱਛਾ ਜੀ ਹੋਰ ਕਿੱਥੇ-ਕਿੱਥੇ ਗਏ ਹੋ,
ਅੰਮ੍ਰਿਤਸਰ ਤੇ ਬਹੁਤ, ਬਹੁਤ ਸਪੈਸ਼ਲ ਹੈਗੀਆਂ ਚੀਜ਼ਾਂ ਖਾਣ ਪੀਣ ਦੀਆਂ,
ਹਾਂਜੀ, ਉੱਥੇ ਦੇ ਉਹ ਹਾਂ ਭਟੂਰੇ ਛੋਲੇ ਬੜੇ ਟੇਸਟੀ ਹੁੰਦੇ ਆ ਹਾਂਜੀ, ਹੁਣ ਤਾਂ ਕਾਫੀ ਚੇਂਜ ਕਰ ਦਿੱਤਾ।
ਤੇ, ਹੋਰ ਅਸੀਂ ਜੰਮੂ ਵੀ ਗਏ ਹੋ ਹਾਂ। ਜੰਮੂ ਵੀ ਘੁੰਮ ਕੇ ਆਏ ਸੀ। ਅਸੀ,
ਵੈਸ਼ਨੋ ਮਾਤਾ ਗਏ ਦੇ ਔ,
ਹਾਂਜੀ ਵੈਸ਼ਨੋ ਦੇਵੀ ਵੀ ਗਏ ਤੇ ਆ।
ਅੱਛਾ ਜੀ,
ਹਾਂਜੀ
ਆਹੀ ਹੋਰ ਕਿ ਕਿਥੇ ਘੁੰਮਣ ਘ ਹਾਂਜੀ ਮੈਂ ਗਈ ਵੀ ਹਾਂ ਮੈਂ ਗਈ ਸੀ ਇੱਕ ਵਾਰੀ ਗਈ ਹਾਂ ਹ ਜਦੋਂ ਮੈਂ ਵਿਆਹੀ ਨਹੀਂ ਕੁਆਰੀ ਸੀ ਉਦੋਂ ਗਈ ਸੀ ਉਸ ਤੋਂ ਬਾਅਦ ਨਹੀਂ ਮੈਂ ਗਈ
ਠੀਕ ਹੈ ਠੀਕ ਹੈ
ਹਾਂਜੀ
ਹਮ ਜੀ ਹੋਰ ਤੁਹਾਨੂੰ ਬੁੱਕਸ ਵਗੈਰਾ ਪੜ੍ਹਨ ਦਾ ਸ਼ੌਕ ਹੋਏਗਾ
ਮੈਨੂੰ ਬੁਕਸ ਪੜ੍ਹਨ ਦਾ ਸ਼ ਹਾਂਜੀ ਹਾਂਜੀ ਬਹੁਤ ਸ਼ੌਕ ਐ ਮੈਨੂੰ ਬੁਕਸ ਪੜਨ ਦਾ
ਅੱਛਾ ਅੱਛਾ ਤੁਸੀਂ ਫੇਰ ਪੜਾਉਂਦੇ ਵੀ ਹੋ
ਨਹੀਂ ਜੀ ਮੈਂ ਮੈਂ ਵੀ ਘਰ ਹੀ ਰਹਿੰਨੀ ਆਂ
ਅੱਛਾ ਜੀ
ਹਾਂਜੀ ਉਵੇਂ ਉਵੇਂ ਮੈਨੂੰ ਬੁੱਕਸ ਪੜ੍ਹਨ ਦਾ ਬਹੁਤ ਸ਼ੌਕ ਹੈਗਾ ਆ
ਕਰ ਲੈਂਦੇ ਹੋ ਤੁਸੀਂ
ਨਹੀਂ ਨਹੀਂ ਮੈਂ ਨਹੀਂ ਕਰਦੀ
ਚਲੋ ਠੀਕ ਹੈ ਜੀ
ਠੀਕ ਹੈ ਜੀ ਬਾਏ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ